ਠੀਕ ਹਾਲ।
ਸਤਿ ਸ੍ਰੀ ਅਕਾਲ ਜੀ।
ਹੋਰ ਕਿਵੇਂ ਠੀਕ ਹੋ ਜੀ।
ਹਾਂਜੀ ਹਾਂ ਠੀਕ ਠਾਕ ਵਧੀਆ।
ਚਲੋ ਵਧੀਆ ਅਸੀ ਵੀ ਵਧੀਆ ਜੀ।
ਅੱਛਾ ਈ ਹੋਰ ਭਾਈ ਕਿਵੇਂ।
ਉਹ ਵੀ ਠੀਕ ਹੈ ਵਧੀਆ ਜੀ।
ਅੱਛਾ ਜੀਰੀ ਜੂਰੀ ਲਗ ਗਈ ਲਾਉਣ।
ਨਹੀਂ ਹਾਲੇ ਤਾਂ ਲਾਉਣ ਨਹੀਂ ਲੱਗੇ ਜੀ।
ਕੀ ਹਾਲ ਆ।
ਬਸ ਦੋ ਚਾਰ ਦਿਨਾਂ ਨੂੰ ਲਾਵਾਂਗੇ।
ਅਸੀਂ ਤਾਂ ਲਾਗੇ ਫੇਰ ਲਾਉਣਾ।
ਅੱਛਾ ਤੁਸੀਂ ਐੰਨੀ ਜਲਦੀ ਲੱਗ ਗਏ।
ਅਸੀਂ ਤਾਂ ਜਲਦੀ ਏ ਲਾਉਣੇ ਹੁੰਨੇ ਜੀ ਆਏ ਸਾਲ ਹਾਂ।
ਚਲੋ ਵਧੀਆ ਹੈਗਾ ਏ ਸਾਡੇ ਵੀ ਬਸ ਦੋ ਚਾਰ ਦਿਨਾਂ ਨੂੰ ਕਹਿੰਦੇ ਨੇ ਗੇ ਵੇ ਲਾਵਾਂਗੇ।
ਅੱਛਾ ਜੀ ਅੱਛਾ।
ਹਾਂਜੀ। ਕਿਉਕਿ ਪਿੰਡ ਵਾਲਿਆਂ ਤੋਂ ਹੀ ਲਵਾਉਂਦੇ ਹੁੰਦੇ ਆ ਗੇ ਅਸੀਂ।
ਅੱਛਾ ਜੀ।
ਹਾਂਜੀ ਤੁਸੀਂ ਕਿੰਨਾ ਤੂੰ ਲਵਾਉਂਣੇ ਹੁੰਦੇ ਹੋਗੇ?
ਅਸੀਂ ਤਾਂ ਆਪਣੇ ਬਈਆਂ ਤੋਂ ਲਵਾਉਦੇ ਹਾਂ ਜੀ।
ਅੱਛਾ ਅੱਛਾ ਹਾਂ ਉਹ ਛੇਤੀ ਲਾ ਦਿੰਦੇ ਨੇ ਗੇ।
ਹਾਂਜੀ ਫੇਰ ਸਾਡੇ ਨਾ ਵੀ।
ਹਾਂਜੀ।
ਠੇਕੇ ਠੂੁਕੇ ਤੇ ਜ਼ਿਆਦੇ ਲੈਂਦੇ ਨੇ ਬੱਚੇ।
ਅੱਛਾ ਜੀ ਅੱਛਾ।
ਸਾਡੇ ਘਰ ਦੀ ਜ਼ਿਆਦਾ ਹੋ ਜਾਂਦੀ ਏ।
ਹਾਂਜੀ ਹਾਂ ਵਧੀਆ ਗੱਲ ਹੈ ਈ।
ਹਾਂ ਪੰਜਾਹ ਸੱਠ ਹੋ ਜਾਂਦੇ ਨੇ ਕਿਲੈ।
ਫੇਰ ਤਾਂ ਬਹੁਤ ਅਹੀ ਫੇਰ ਤਾਂ ਹੌਲੀ ਹੌਲੀ ਲੱਗਦੀ ਹੈਗੀ।
ਤੇ ਹੋਰ ਫਿਰ ਸੇਤੀ ਲਗ ਜਾਣਗੇ। ਤੇ ਲਾਗੇ ਜਾਏਗੀ ਲਾਉਣ।
ਹਾਂਜੀ ਹਾਂ ਫੇਰ ਤਾਂ ਹੌਲੀ ਹੌਲੀ ਜਾ ਕੇ ਨਾਲੇ
ਪਾਣੀ ਨੀ ਪੂਰਾ ਹੁੰਦਾ ਜੀ ਹਾਂਜੀ।
ਇਹ ਤਾਂ ਹੈਗਾ ਜਾਈ।
ਹਾਂਜੀ ਫੇਰ ਬਈਏ ਸੇਟੀ ਲਾ ਲੈਂਦੇ।
ਹਾਂਜੀ ਹਾਂ ਉਹ ਛੇਤੀ ਲਾ ਰਹਨੇ ਨੇ ਕਿਉਂਕਿ ਪਿੰਡ ਵਾਲੇ ਥੋੜਾ ਟਾਈਮ ਲਾਉਂਦੇ ਨੇ।
ਇਹ ਤਾਂ ਦੋ ਤਿੰਨ ਕ ਕਿਲੇ ਲਾਉਂਦੇ ਨੇ ਪਿੰਡ ਆਲੈ ਤਾਂ।
ਹਾਂਜੀ ਹਾ ਨਾਲੇ ਫਿਰ ਇਹਨਾਂ ਨੂੰ ਵਾਰ ਵਾਰ ਚਾਹ ਦੇਣਾ ਪਾਣੀ
ਬਹੌਤ ਔਖਾ ਜੀ। ਘਰ ਦਾ ਸਾਰਾ ਕੰਮ ਰਹਿ ਜਾਂਦਾ ਜੀ ਇਹਨਾਂ ਨਾਲ ਤਾਂ।
ਹਾਂਜੀ ਹਾਂ।
ਬਹੁਤ ਪਰੇਸ਼ਾਨ ਹੁੰਦੇ ਆ ਇਹਨਾਂ ਨੂੰ ਲਾ ਕੇ ਤਾਂ।
ਹਾਂਜੀ ਹਾਂ ਕਿਉਂਕਿ ਇਹ ਪਹਿਲਾਂ ਆਪਣਾ ਕੰਮ ਪੂਰਾ ਕਰਦੇ ਨੇ ਘਰੇ ਫੇਰ। ਜਾਂਦੇ ਨੇ ਲੇਟ ਆ। ਕਿਉਂਕਿ ਬਈਆਂ ਨੇ ਤਾਂ ਸਵੇਰੇ ਉੱਠ ਕੇ ਲੱਗ ਹੀ ਜਾਣਾ ਹੁੰਦਾ।
ਹਾਂਜੀ ਆ ਤਾਂ ਘਰੇ ਬਸ ਇੱਕ ਵਾਰੀ ਚਾਹ ਲੈਣ ਆਉਂਦੇ ਨੇ ਜੀ ਬਹੀਏ ਤਾਂ।
ਹਾਂਜੀ ਹਾਂ।
ਸਵੇਰੀ ਬਣਾ ਕੇ ਦੇ ਦੇਣੇ ਆ।
ਅੱਛਾ ਜੀ।
ਵੀ ਸਾਰਾ ਦਿਨ ਨੀ ਫੇਰ ਉਹ ਟੋਕ ਟੋਕਾਈਆ ਕਰਦੇ।
ਫੇਰ ਤਾਂ ਬਹੋਤ ਵਧੀਆ ਇਹ।
ਹਾਂ ਫੇਰ ਹੁਣ ਆਪਣੇ ਬੱਚੇ ਨੇ ਜੇਹੜੇ, ਉੱਥੇ ਚਾਹ ਗੁੜ ਦੇ ਦੇਨੇ ਆਂ ਕਿੱਥੇ ਖੇਤ ਆਪਣਾ ਸਿਲੰਡਰ ਰੱਖਿਆ ਹੋਇਆ ਏ, ਚੁੱਲਾ ਰੱਖਿਆ ਹੋਇਆ। ਫਿਰ ਉੱਥੇ ਉਹ ਬਣਾ ਦੇਂਦੇ ਨੇ, ਤਾਂ ਕਰਕੇ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ।
ਅੱਛਾ ਜੀ ਅੱਛਾ, ਚਲੋ ਬਧ ਵਧੀਆ ਗੱਲ ਐ, ਪਿੰਡਾਂ ਆਲੇ ਤਾਂ ਤੰਗ ਵੀ ਬਹੋਤ ਕਰਦੇ ਨੇ ਗੇ।
ਬਾਲਾ ਜੀ ਬਾਲਾ, ਏਹਨਾਂ ਨੇ ਚਾਹ ਨੀ ਪਸੰਦ ਆਉਂਦੀ ਜੀ, ਬਸ ਐ ਕਹੀ ਜਾਂਦੇ ਨੇ ਸੁੱਕੀ ਚਾਹ ਪਾਦੋ ਸੁੱਕੀ, ਚਾਹ ਪਾਦੋ।
ਹਾਂਜੀ, ਨਾਲੇ ਦੂਜਾ ਫਿਰ ਇਹ ਹੈ ਕਿ, ਉਹ ਆਪਣੇ ਡੰਗਰਾਂ ਵਾਸਤੇ ਹਰਾ ਵੀ ਲੈ ਕੇ ਜਾਂਦੇ ਨੇ ਹੈਗੇ।
ਜੀ ਹਾਂ, ਐ ਤਾਂ ਹੈ।
ਜਿਅਦੇ ਕਰਕੇ ਵੀ ਅਗਲੇ ਕੋਲੇ ਤਾਂ ਆ ਪਣੇ ਈ ਪੂਰਾ ਸੂਰਾ ਹਰਾ ਹੁੰਦਾ ਹੈਗਾ, ਉਹ ਹੋਰ ਮੰਗਦੇ ਨੇ ਹੈਗੇ।
ਹਾਂਜੀ ਹਾਂ।
ਏਅਦੇ ਨਾਲ ਬਾਲ੍ਹਾ ਔਖਾ ਹੁੰਦਾ।
ਬਾਹਰਾਂ ਨੀ ਖਾਂਦੇ ਨਾ ਜੀ ਆਪਾਂ ਨੂੰ।
ਨਾਂਜੀ, ਏਹ ਤਾਂ ਹੈਗਾ ਗਾ। ਹਾਂਜੀ ਹਾਂ, ਇਹ ਤਾਂ ਹੈ ਗਾ ਗਾਏ।
ਤਾਂ ਹੀ ਤੇ ਕਹਿੰਦੇ ਵੀ ਪਿੰਡ ਆਲੇ ਆਪਾਂ ਨੂੰ ਬਾਹਰਾ ਨੀ ਖਾ ਦੇਨਾ ਇੰਨੇ
ਨਾਲੇ ਏਹ ਤਾਂ ਕੱਦੂ ਕਰੇ ਹੋਏ ਦੇ ਵਿੱਚ ਵੀ ਬਹੁਤ ਨਾਖਰੇ ਕਰ ਦੇ ਨੇ, ਏਹ ਗਾੜ ਹੈ, ਇਹ ਪਤਲਾ ਐ, ਐਵੇਂ ਜੇਆ ਐ। ਇਹ ਚ ਪੈਰ ਗੜਦਾ, ਦੁਬਾਰਾ ਕਰੋ।
ਹਾਂਜੀ ਹਾਂ, ਇਹ ਨਾ ਭਈਏ ਨੇ, ਕੁਛ ਨੀ ਕਹਿੰਦੇ ਜੀ ਬਿਚਾਰੇ ਕੇ ਇਹਨਾਂ ਨੇ ਤਾਂ ਜਦ ਕਰ ਦੇਣਾ ਕਦੂ, ਮਿੰਟ ਚ ਲਾ ਦੇਣਾ।
ਹਾਂਜੀ।
ਏਹ ਜੰਮਣ ਈ ਨੀ ਦਿੰਦੇ ਕੱਦੂ ਨੂੰ।
ਨਾ ਬਹੋਤ ਵਧੀਆ ਹੈਗਾ, ਕਿਉਂਕਿ ਹੁੰਦੇ ਵੀ ਬਹੋਤ ਜਾਣੇ ਨੇ ਗੇ ਈ।
ਹਾਂਜੀ ਹਾਂ। ਫ਼ਸੇ ਹੁੰਦੇ ਨੇ।
ਹਾਂਜੀ, ਤਾਂ ਈ ਏਹ ਜਲਦੀ ਕੰਮ ਨਿਮੇੜ ਦਿੰਦੇ ਨੇ ਹੈਗੇ।
ਕੁਸ ਇਹਨਾਂ ਦਾ ਕੰਮ ਰੋਜ਼ ਦਾ ਹੁੰਦਾ, ਇਹਏ ਜਲਦੀ ਲਾਉਂਦੇ ਨੇ ਨਾ।
ਹਾਂਜੀ ਹਾਂ। ਹੁਣ ਐਵੇਂ ਹੈ ਨਾ, ਗਰਮੀ ਵੀ ਬਹੋਤ ਘੱਟ ਰਈ ਹੈਗੀ।
ਹਾਂਜੀ ਹਾਂ ਹੁਣ ਬਾਰਸ ਕੂਲ ਰਹੀ ਏ ਨਾ।
ਹਾਂਜੀ, ਤਾਂ ਕਰਕੇ ਹੁਣ ਬਈਏ ਬਹੋਤ ਛੇਤੀ ਲਾਉਣਗੇ।
ਹਾਂਜੀ ਹਾਂ।
ਚਲੋ ਬੀ ਮੌਸਮ ਵੀ ਵਧੀਆ ਹੁੰਦਾ, ਛੇਤੀ ਕੰਮ ਨਿਮੇੜ ਦੇਣਗੇ।
ਅੱ ਤੇ ਝੋਨਾ ਵੀ ਵਧੀਆ ਚੱਲਣਾ ਹੈ ਨਾ ਜੀ, ਇਸ ਮੌਸਮ ਚ?
ਹਾਂਜੀ ਹਾਂ, ਕਿਉਂਕਿ ਜਦੋਂ ਗਰਮੀ ਹੁੰਦੀ ਏ ਉਦੋਂ, ਜੀਰੀ ਵੀ ਨਈ ਚੱਲਦੀ ਹੈਗੀ।
ਚੱਲਦੀ, ਪਾਣੀ ਗਰਮ ਹੋ ਜਾਂਦਾ ਜੀ ਉਡੋਂ।
ਹਾਂਜੀ ਹਾਂ, ਨਾਲੇ ਤੇੜਾਂ ਪਾਟ ਜਾਂਦੀਆਂ ਨੇ, ਜ਼ਮੀਨ ਦੇ ਵਿੱਚ ਜਿਵੇਂ।
ਤੇ ਹੁਣ ਤਾਂ ਜੇ ਅੱਜ ਮੀਂਹ ਪੈ ਗਿਆ ਕੱਲ ਪੈ ਗਿਆ, ਕਿਤੇ ਨਾ ਕਿਤੇ ਪਈ ਜਾਂ
ਹਾਂਜੀ ਹਾਂ। ਕਿਉਂਕਿ ਇਹਦੇ ਨਾਲ ਜੀਰੀ ਵਧੀਆ ਚੱਲ ਪਊਗੀ ਨਾਲੇ ਸਾਰਿਆਂ ਨੂੰ ਫਾਇਦਾ ਹੋਜੂਗਾ।
ਹਾਂਜੀ ਕਈ ਦਿਨ ਤਾਂ ਜੀ ਬਹੁਤ ਗਰਮੀ। ਪਈ ਬਾਰ
ਹਾਂਜੀ ਹਾਂ ਹੋਰ ਬਹੁਤ ਗਰਮੀ ਸੀਗੀ। ਹੁਣ ਜਿਹੜੀਆਂ ਆਪਣੀਆਂ ਪੌਦਾ ਹੋ ਰਹੀਆਂ ਸੀਗੀਆਂ ਜੀਰੀ ਲਾਉਣ ਵਾਸਤੇ ਉਹ ਵੀ ਮਚਾ। ਤੀਆਂ ਸੀ ਉਹਨਾਂ ਦੀਆਂ ਧੂਈਆਂ ਇਹ ਜਿਹੀਆਂ
ਬਾਹਲੀ ਜ਼ਿਆਦਾ ਪੈ ਰਹੀ ਤੀ ਨਾ ਜੀ।
ਹਾਂਜੀ ਹਾਂ ਅਸੀਂ ਨੇ ਵੀ ਲਾ ਲਓ ਤੁਸੀਂ ਇਸ ਵਾਰ ਜਿਹੜੀ ਪੌਤ ਬੀਜੀ ਹੈਗੀ। ਉਹਦੇ ਉੱਪਰ ਪਰਾਲੀ ਪਾ ਕੇ।
ਚਾਰ
ਫੇਰ ਬੀਜੀ ਹੈਗੀ ਵੀ ਉਹ ਮੱਚੇ ਨਾ।
ਜੀ ਹਾਂ।
ਜਦੋਂ ਉਹ ਲਾ ਲਓ ਵੀ ਤੁਸੀਂ ਉਂਗਲ ਉਂਗਲ ਹੋਜੂਗੀ। ਅਸੀਂ ਫਿਰ ਉਹ ਪਰਾਲੀ ਚੱਕਦਾ ਨਿਆਂਗੇ ਹਾਂਜੀ। ਤੇ ਫੇਰ ਉਹਦੇ ਨਾਲ ਉਹ ਸਾਰੀ ਐਨ ਪੂਰੀ ਸੰਘਣੀ ਹੁੰਦੀ ਐ ਤੇ ਕੱਲਾ ਕੱਲਾ ਦਾਣਾ ਏ ਜਿਹੜਾ। ਉਹਦਾ ਉਹ ਨਿਕਲਿਆ ਆਉਂਦਾ ਹੈਗਾ।
ਠੀਕ ਹੈ ਜੀ।
ਜਿਹੜੀ ਆਪਾਂ ਚਿੱਟਾ ਦੇ ਕੇ ਬੀਜ ਦੇ ਆਗੇ। ਉਹ ਥੋੜ੍ਹੀ ਜਿਹੀ ਘੱਟ ਹੁੰਦੀ ਹੈਗੀ।
ਅੱਛਾ ਜੀ।
ਹਾਂਜੀ। ਉਹਦੇ ਨਾਲ ਫੇਰ ਐਵੇਂ ਹੈਗਾ ਵੀ ਥੋੜ੍ਹੀ ਜਿਹੀ ਘੱਟ ਜਾਂਦੀ ਹੈਗੀ। ਉਹੋ
ਅੱਛਾ ਜੀ।
ਹਾਂਜੀ ਹਾਂ, ਉਹ ਦੇ ਨਾਲੋਂ ਵਧੀਆ ਗਰੋਥ ਕਰ ਜਾਂਦੀ ਹੈਗੀ, ਜਿਹੜੀ ਤੇ ਅਸੀਂ ਪਰਾਲੀ ਪਾਉਂਦੇ ਆਗੇ।
ਫੇਰ ਉਹਨੂੰ ਠੰਡ ਮਿਲੀ ਜਾਂਦੀ ਆਂ ਨੇ ਧਰਤੀ ਦੀ
ਜੀ।
ਉੱਤੋਂ ਲੋ ਨੀ ਲੱਗਦੀ ਨਾ।
ਹਾਂਜੀ, ਹਾਂਜੀ।
ਉਹ ਆਪੇ ਗਰੋਥ ਮਿਲਦੀ ਆ ਉਹਨੂੰ ਫੇਰ
ਹਾਂਜੀ ਉਹ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਹੈਗੀ।
ਅੱਛਾ।
ਚੱਲਣ ਦੇ ਵਿੱਚ ਤਾਂ ਸੋਹਣੀ ਹੋਣੀ।
ਹਾਂਜੀ ਹਾਂ ਫਿਰ ਜਦ ਥੱਲੋਂ ਵਧੀਆ ਹੋ ਗਈ।
ਹਾਂਜੀ।
ਸੰਘਣੀ ਵਧੀਆ ਹੋ ਗਈ ਫੇਰ ਉਹ ਆਪੇ ਸੋਹਣੀ ਲੱਗਣ ਲੱਗ ਜਾਂਦੀ ਹੈ।
ਹਾਂਜੀ ਕੁਛ ਹੁਣ ਐਵੇਂ ਹੈ ਗ ਜੀਰੀ ਦੀਆਂ ਅਲੱਗ ਅਲੱਗ ਬੀਜ ਹੁੰਦੇ ਨੇ ਹੈਗੇ ਕੋਈ ਗਿਆਰਾਂ ਇੱਕੀ ਕੋਈ ਅੱਠ ਸੌ ਛੱਤੀ ਐਵੇਂ ਦੇ।
ਸਾਡੇ ਬੱਚਿਆਂ ਨੂੰ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਪੌਦਾ ਖਡੇ ਆਉਂਦਿਆਂ ਨੂੰ। ਪਹਿਲਾਂ ਬੀਜੀ ਫੇਰ ਨਹੀਂ ਹੋਈ ਫੇਰ ਬੀਜੀ ਵਿਚਾਰਿਆਂ ਨੇ। ਫੇਲ ਨਹੀਂ ਹੋਈ।
ਹਾਂਜੀ ਪਹਿਲਾਂ ਗਰਮੀ ਕਰਕੇ ਕਿ ਹੋਈਆਂ ਨੀ ਹੈਗੀਆਂ ਪੌਦਾ ਹਾਂਜੀ।
ਹੁਣ ਅੱਜ ਫੇਰ ਹੋਰ ਬੀਜ ਬੀਜਣ ਗਏ ਨੇ ਹੁਣ।
ਅੱਛਾ ਜੀ, ਹਾਂ ਹੁਣ ਉਹ ਜਿਹੜੀ ਲੇਟ ਲੱਗੂਗੀ ਉਹ ਵਾਲੀ ਬੀਜ ਰਹੇ ਹੋਣੇ ਉਹੋ।
ਉਹ ਮਤਲਬ ਚਾਰ ਆਲੀ ਲੱਗੂਗੀ ਜੀ ਉਹ ਜਿਹੜੀ ਚਾਰ ਪਾਉਂਦੇ ਨੇ।
ਅੱਛਾ ਜੀ ਅੱਛਾ, ਹਾਂਜੀ ਤੁਸੀਂ ਮੱਕੀ ਬੀਜਦੇ ਹੋਣੇ।
ਹਾਂਜੀ ਚਾਰ ਪਾਉਂਦੇ ਹਾਂ ਜੀ, ਅਸੀਂ ਮੱਕੀ ਦਾ ਹਾਂਜੀ।
ਫੇਰ ਉਹ ਮੈਂਸਾਂ ਲਈ ਵਧੀਆ ਹੁੰਦਾ ਹੈਗਾ ਚਾਰੇ ਹੀ।
ਹਾਂਜੀ-ਹਾਂਜੀ, ਬੋਹਤ ਵਦੀਆ ਹੁੰਦਾ ਓਹ ਮੈਸਾਂ ਲਈ।
ਅੱਛਾ ਜੀ।
ਮੈਂਸਾ ਖਾਂਦੀਆਂ ਵੀ ਬੋਹਤ ਵਦੀਆ ਨੇ। ਤੇ ਦੁੱਧ ਵੀ ਬੋਹਤ ਵਦੀਆ ਦੰਦੀ ਆ ਨੇ, ਹਾਂਜੀ।
ਚਲੋ ਬਦੀਆ ਗਾ ਫੇਰ ਤਾਂ, ਚਲੋ ਹੁਣ ਮੈਂਸਾਂ ਦੀ ਸੇਤ ਵੀ ਬਣੀ ਰੈਂਦੀ ਆ ਵਦੀਆ।
ਹਾਂਜੀ ਹਾਂ, ਫੇਰ ਓ ਚੋ ਕੇਉਂ ਕਾਰਕੇ ਜੀ ਵੀ ਓਚ ਨਾਲ਼ ਤਾਂ ਮੱਕੀ ਚ ਤਾਕਤ ਹੁੰਦੀ ਐ।
ਹਾਂਜੀ।
ਚਰੀ ਨਾਲੋ਼, ਤੇ ਨਾਲੇ਼ ਮੱਕੀ ਦੇ ਦਾਣੇ ਹੁੰਦੇ ਨੇ ਵਿੱਚ ਦਾਣਾ ਹੁੰਦਾ ਮੱਕੀ ਦਾ।
ਹਾਂਜੀ।
ਕਾਰਕੇ ਠੀਕ ਹੁੰਦਾ ਏ ਜੀ ਓਰ।
ਹਾਂਜੀ ਹਾਂ।
ਮੈਸਾਂ ਵੀ ਬੋਹਤ ਨਰੋਈਆਂ ਹੋ ਜਾਂਦੀਆਂ ਨੇ ਗੀਆਂ।
ਅੱਛਾ ਜੀ, ਅੱਛਾ।
ਹਾਂਜੀ।
ਫੇਰ ਓਨਾ ਨੂੰ ਪੂਰਾ ਓਦਾ ਨਿਊਟ੍ਰੀਸ਼ਨ ਮਿਲ ਜਾਨਾ ਨਾ।
ਹਾਂਜੀ, ਹਾਂ।
ਤਾਂ ਕਾਰਕੇ।
ਹਾਂਜੀ।
ਤੇ ਫੇਰ ਤੁਸੀਂ, ਸਾਨੂੰ ਦੁੱਦ ਦੇ ਵਿੱਚੋ ਸਮੈਲ ਨੀ ਔਂਦੀ ਹੈਗੀ ਏ? ਚਾਰਨੀ ਨਾਲੇ਼ ਲੋਕ ਕੈਂਦੇ ਨੇ ਵੀ ਜੇੜਾ, ਅਚਾਰ ਪਾਨੇ ਆ, ਮੈਸਾ ਨੂੰ।
ਨੀ ਆਉਂਦੀ ਜੀ, ਏਸੀ ਨਾਲ਼ ਦੂਜਾ ਕੱਖ ਪਾ ਰੇ ਆ ਨਾ ਜੀ ਜੇੜਾ ਬੀ
ਅੱਛਾ ਜੀ, ਹਾਂਜੀ।
ਓ ਚੋ ਸਮੈੱਲ ਆਰੀ ਆ ਜੀ ਓਹ।
ਅੱਛਾ ਜੀ।
ਜੇੜਾ ਤੁਰਤ ਪੱਟ ਕੇ ਪਾਉਂਦੇ ਨੇ ਜੀ
ਹਾਂਜੀ-ਹਾਂਜੀ।
ਤੇ ਅਸੀਂ ਸਵੇਰੇ, ਪਾਉਂਨੇ ਆਂ ਜੀ ਮੈਸਾ ਨੂੰ ਪਰਾਂ ਬੰਨ੍ਹ ਕੇ।
ਅੱਛਾ-ਅੱਛਾ, ਫੇਰ ਤਾਂ ਵਦੀਆ ਏ।
ਹਾਂਜੀ, ਓ ਸਮੈਲ ਨੂੰ ਲ ਜਾਂਦੇ ਆ ਜੀ ਖੂਰਲੀ ਦੇ ਵਿੱਚ।
ਹਾਂਜੀ, ਹਾਂ।
ਤੇ ਹੁਣ ਵਿੱਚ ਤੂੜੀ ਵੀ ਰਲਾ਼ਓਨੇ ਆ ਜੀ, ਅਸੀਂ ਸੰਨੀ ਕਾਰਦੇ ਆਂ ਖਾਤ ਦੀ।
ਅੱਛਾ ਜੀ, ਫੇਰ ਓ ਕਈ ਲੋਕ ਕੱਲਾ ਚਾਰ ਪਾਂਓਦੇ ਨੇ ਜੇੜੇ ਓਨਾਂ ਨੂੰ ਸਮੈਲ ਆਉਂਦੀ ਆਂ।
ਹਾ-ਹਾਂ ਓਨਾਂ ਚੋ ਸਮੈਲ ਆਉਂਦੀ ਆ ਜੀ, ਸੇਆਲ਼ ਦੇ ਮ੍ਹੀਨੇ ਹੁਣ ਆਪਾਂ ਚਾਰ ਪਾ ਕੇ, ਬਿੱਚ ਜਿਵੇਂ ਬਬਰਸੀਣ ਹੁੰਦੀ ਆ ਆਪਣੀ
ਹਾਂਜੀ।
ਬਰਸੀਣ ਵੀ ਬਿੱਚ ਰਲਾ਼ ਦਨੇ ਆ, ਚਾਰ ਦੇ ਬਿੱਚ ਫੇਰ ਤੂੜੀ ਹੀ ਨੀ ਪਾਓਂਦੇ ਹੈਗੇ। ਏ ਬਿੱਚ ਕੀ ਕੈਣਾ ਥੋੜੀ ਕਣੀ ਤੂੜੀ ਚ, ਬੀ ਪਾਦੀਏ।
ਹਾਂਜੀ।
ਬੀ ਥੋੜੀ ਕਨੀ ਟੋਕਰਾਂ ਦੋ ਟੋਕਰੇ ਤੂੜੀ ਦੇ ਪਾਕੇ ਬਿੱਚ ਦੋ-ਤਿੰਨ ਟੋਕਰੇ ਬਰਸੀਣ ਦੇ ਪਾਤੇ
ਹਾਂਜੀ।
ਬਿੱਚ ਤੇਨ-ਚਾਰ ਟੋਕਰੇ ਮ ਚਾਰ ਦੇ ਪਾਤੇ।
ਚਲੋ ਬਦੀਐ ਫੇਰ ਤਾਂ।
ਹਾਂ ਤਾਂ ਕਾਰਕੇ ਨੀ ਸਮੈਲ ਆਉਂਦੀ ਜੀ, ਕੇਓ ਜੇਓਂ ਆਪਾਂ ਕੱਲਾ ਚਾਰ ਪਾਈ ਜਾਈਏ।
ਹਾਂਜੀ।
ਤੁਰਤ ਪਾੱਟ ਕੇ ਹੌ ਸਮੈਲ ਆਉਣ ਲੱਗ ਜਾਂਦੀ ਆ ਚਾਰ
ਹਾਂਜੀ, ਬੋਤ ਜਾਦਾ ਜੀ, ਜਿਮੇਂ ਨਾ ਸ਼ਰਾਬ ਵਾਰਗੀ ਫੈਕਟਰੀ ਚੋਂ ਆਉਂਦੀ ਹੋਂਦੀ ਆ, ਐਮੇ ਅਚਾਰ ਚੋਂ ਸਮੈਲ ਆਉਂਦੀ ਆ ਹੈਗੀ।
ਹਾਂਜੀ।
ਕਿਂਉਂ? ਪੁਰਾਣਾ ਹੋ ਜਾਂਦਾ ਹਾਂਜੀ।
ਹਾਂਜੀ, ਉਹ ਫਿਰ ਦਿਨੇ ਸਮੈਲ ਉੱਡ ਜਾਂਦੀ ਆਂ ਸੀ।
ਹਾਂਜੀ-ਹਾਂ, ਉਹਦੀ ਫਿਰ ਸਮੈਲ ਉੱਡ ਜਾਂਦੀ, ਥੋਨੂੰ ਤਾਂ ਹੀ ਸਮੈਲ ਨਹੀਂ ਆਉਂਦੀ ਨਾ, ਦੁੱਧ ਦੇ ਵਿੱਚੋ।
ਕੁਛ ਤਾਂ ਕਰਕੇ ਨਹੀਂ ਆਉਂਦੀ ਜੀ, ਫਿਰ ਵੀ ਰਚ ਵੀ ਜਾਂਦੀ ਹੈ ਨਾ ਆਪਣੇ ਮਨ ਨੂੰ।
ਅੱ--ਹਾਂ-ਹਾਂ, ਇਹ ਤਾਂ ਗੱਲ ਹੈਗੀਆ, ਏ।
ਵਿੱਚੇ, ਜਿਹਾ ਜਾ, ਆਪਾਂ ਦੁੱਧ ਪੀਣ ਲੱਗ ਜਾਂਦੇ ਹਾਂ।
ਓਵੇਂ ਦੀ ਆਦਤ ਪੈ ਜਾਂਦੀ ਆ, ਹਾ, ਹੀ, ਹਾਂ। ਹੁਣ ਮੈਨੂੰ ਤੁਸੀਂ ਲਾਲੋੋ, ਬੀ ਉਬਾਲੀ ਵਾਲਾ ਦੁੱਧ ਨੀ ਸਵਾਦ ਲੱਗਦਾ ਹੈਗਾ।
ਅੱਛਾ ਜੀ।
ਮੀਨੂੰ ਕੱਚਾ ਦੁੱਧ ਹੀ, ਸਵਾਦ ਲੱਗਦਾ ਹੈਗਾ।
ਅੱਛਾ ਜੀ।
ਹਾਂਜੀ।
ਬਸ, ਸਾਨੂੰ ਉਹੀ ਆਦਤ ਬਣ ਗਈ ਨਾ।
ਹਾਂਜੀ-ਹਾਂਜੀ, ਮੈਨੂੰ ਤਾ ਕੋਈ ਥੋੜ੍ਹਾ ਜਿਹਾ ਪਾਣੀ ਵੀ ਪਾਦੇ ਉਹ ਵੀ ਐਵੇਂ ਲੱਗਦਾ ਹੁੰਦਾ ਵੀ ਕੀਏ, ਕੱਚਾ ਜਿਹਾ ਲੱਗਦਾ ਹੈਗਾ ਮੈਨੂੰ ਤੇ। ਜਮੀ
ਇਹ ਤਾ ਹੈਹੀ, ਫੇਰ ਉਹੀ ਆਦਤ ਬਣ ਜਾਂਦੀ ਹੈ, ਜੇਹੀ ਜਾ ਆਪਾਂ ਪੀਣ ਲੱਗ ਜਾਂਦੇ ਹਾਂ। ਹਾਂਜੀ।
ਚਲੋ ਵਧੀਆ ਗਾ, ਚਲੋ, ਠੀਕ ਹੈ ਜੀ। ਧੰਨਵਾਦ ਜੀ, ਠੀਕ ਏ।
ਧੰਨਵਾਦ।
ਓਕੇ।